ਹੈਲੋ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ-ਠਾਕ?
ਵਧੀਆ।
ਹੋਰ ਘਰ-ਪਰਿਵਾਰ ਠੀਕ ਹੈ? ਵਧੀਆ-ਵਧੀਆ, ਹੋਰ ਕੀ ਕਰ ਰਹੇ ਹੋ?
ਕੁਝ ਨਹੀਂ ਵਧੀਆ। ਮੈਂ ਤੁਹਾਨੂੰ ਗੱਲ ਕਰਨੀ ਸੀ, ਬੱਚਿਆਂ ਬਾਰੇ, ਜਿੱਦਾਂ ਕਿ ਅੱਜ-ਕੱਲ ਬੱਚੇ ਬਹੁਤ ਫਾਸਟ-ਫੂਡ ਵਗੈਰਾ ਖਾਂਦੇ ਨੇ। ਤੇ ਅਪਣਾ ਧਿਆਨ ਨੀ ਰੱਖਦੇ, ਘੁੰਮਦੇ-ਫਿਰਦੇ ਪੜ੍ਹਦੇ ਨਹੀਂ, ਪੜ੍ਹਾਈ ਨਹੀਂ ਕਰਦੇ।
ਸਹੀ ਗੱਲ ਹੈ, ਅੱਜ-ਕੱਲ ਦੇ ਬੱਚਿਆਂ ਦੇ ਵੱਲ ਧਿਆਨ ਹੀ ਹੈ, ਪੜ੍ਹਾਈ ਵੱਲ ਤੇ ਮੇਰੇ ਹਿਸਾਬ ਨਾਲ। ਜੀ ਵੇਖੋ ਖੁਦ ਹੀ, ਵੇਖ ਲਓ।
ਬਸ। ਫੋਨ ਦੇਦੋ ਜਿੰਨਾ ਮਰਜ਼ੀ ਹੋ ਸਕੇ ਫੋਨ ਦੇਦੋ ਬਸ। ਹਾਂਜੀ।
ਗੇਮਾਂ ਦੇ ਵੱਲੋਂ। ਗੇਮਾਂ ਕਰਵਾ ਲੋ, ਹੋਰ ਫੋਨ, ਔਰ ਕੁਛ ਕਰਵਾ ਲਓ। ਹੋਰ ਜੋ ਜੋ ਮਰਜ਼ੀ ਕਰਵਾ ਲਓ। ਗੇਮਾਂ ਕਰਵਾ ਲੋ। ਫੋਨ ਦੇ ਵਿੱਚ। ਹੋਰ ਜੋ ਮਰਜ਼ੀ ਚਲਵਾ ਲਓ। ਓਹਤੋ ਕੁੱਛ ਵੀ ਕਰਵਾ ਲਉ ਹਨਾ ਜੇ ਅੱਜ ਕੱਲ੍ਹ ਬੱਚੇ ਨਸ਼ੇ-ਨਸ਼ੇ ਪੋਚ ਰਣ ਲੱਗ ਗਏ ਨੇ। ਨਸ਼ਾ ਇੰਨਾ ਕਰਨ ਲੱਗ ਗਏ ਕਹਿਣ ਦੀ ਹੱਦ ਨਹੀਂ।
ਕੰਮ ਨੀ ਕਰਦੇ, ਕੰਮ ਨੀ ਕਰਦੇ। ਪੜ੍ਹੇ ਲਿਖੇ ਮੁੰਡੇ ਕੰਮ ਨੀ ਕਰਦੇ।
ਹਾਂ ਬੱਚੇ। ਬੱਚਿਆਂ ਨੇ ਅੱਜ ਕੱਲ੍ਹ ਇਥੋਂ ਦਾ, ਇਥੋਂ ਦਾ ਓਥੇ ਲੈਣੇ ਜਾਏ। ਹੁਣ ਬਾਇਕ ਚਲਾਣੀ ਆ ਗਈ ਤੇ। ਕਹਿੰਦਾ ਮੈਨੂੰ ਬਾਇਕ ਤੇ ਮੈਂ ਲੈ ਕੇ ਆਵਾਂ ਸਮਾਨ। ਇਹ ਬੜੇ ਨੱਖਰੇ ਕਰਨ ਲੱਗ ਗਿਆ ਬੱਚਾ।
ਇੱਕ ਬੱਚਿਆਂ ਕੋਲ ਗੱਡੀ ਹੋਏ। ਤੇ ਇੱਕ ਫੋਨ ਹੋਏ ਬਸ।
ਹਮ। ਸਹੀ ਗੱਲ ਹੈ। ਅੱਜ ਕੱਲ ਦੇ ਬੱਚੇ ਤੇ ਸਮਝਦੇ ਵੀ ਨਹੀਂ। ਮਾਂ ਪਿਓ ਦੀ ਗੱਲ ਵੀ ਨਹੀਂ ਸਮਝਦੇ ਆਪਣੀ। ਹਨਾ ਜੀ, ਅੱਜ ਕੱਲ ਆਪਣੇ ਮਾਂ ਪਿਓ ਦੀ ਵੀ ਨੀ ਗੱਲ ਸਮਝਦੇ। ਹੋਰ ਕੀ ਦੀ ਸਮਝਣਗੇ ਹਨਾ ਜੀ। ਹਨਾ ਜੀ। ਅੱਜ ਕੱਲ੍ਹ ਦੇ ਬੱਚੇ ਬੜੇ ਝੱਲੇ ਹੈਗੇ ਨੇ, ਜਿਹਨੂੰ ਮਰਜੀ ਵੇਖ ਲਓ ਅੱਜ ਕੱਲ।
ਮ ।
। ਹਾਂਜੀ ।
ਟਿਊਸ਼ਨ ਪੜ੍ਹਆਏ - ਪੜ੍ਹੇ, ਬਸ ਜੋ ਸਕੂਲ ਪੜ੍ਹਆਏ- ਪੜ੍ਹੇ। ਉਹਨਾਂ ਨੇ ਘਰ ਆ ਕੇ ਨਹੀਂ ਪੜ੍ਹਨਾ। ਬੁੱਕ ਵੀ ਨਹੀਂ ਚੱਕਦੇ। ਅੱਜ ਕੱਲ ਦੇ ਬੱਚੇ।
ਹਾਂਜੀ-ਹਾਂਜੀ। ਹਾਂਜੀ। ਅੱਜ ਕੱਲ੍ਹ ਦੇ ਬੱਚੇ ਦੇ ਕਿਸੇ ਦੀ ਮਾਂ - ਪਿਓ ਦੀ ਵੀ ਨਹੀਂ ਗੱਲ ਮੰਨਦੇ। ਜਿਦੇ ਮਗਰ ਪੈ ਜਾਂਦੇ। ਜਿਹੜੀ ਚੀਜ਼ ਮੈਂ ਲੈਣੀ ਆ, ਲੈਣੀ ਹੀ ਲੈਣੀ ਆ।
ਬਸ। ਜਿਹੜੀ ਚੀਜ਼ ਲੈਣੀ-ਲੈਣੀ।
ਬਾਈਕਾਂ ਇੰਨੀ ਤੇਜ਼ ਚਲਾਉਂਦੇ ਨੇ। ਫਿਰ ਐਕਸੀਡੈਂਟ ਹੁੰਦੇ ਨੇ। ਤੇ ਮਾਪਿਆ ਨੂੰ ਭੁਗਤਨਾ ਪੈਂਦਾ ਹੈ ਨਾ ਜੀ। ਇੰਨੀ ਤੇਜ਼ ਚਲਾਉਂਦੇ ਕਹਿਣ ਦੀ ਹੱਦ ਨਹੀਂ।
ਸਾਡੇ ਦੋ ਆ ਨਿਆਣੇ ਇਥੇ। ਇੱਕ ਮੁੰਡਾ ਬੜੀ ਤੇਜ਼ ਬਾਈਕ ਚਲਾਉਂਦਾ ਇਆ ਸੀ। ਖੱਡਾ ਹੋਇਆ ਡਿੱਗਿਆ। ਓਥੇ ਖੰਭਾ ਲੱਗਿਆ ਸੀ ਤੇ ਉੱਥੇ ਮਰ ਗਿਆ। ਅਤੇ ਬੱਚਿਆਂ ਨੂੰ ਬਾਈਕ ਬੁਇਕ ਸਹੀ ਤਰ੍ਹਾਂ ਚਲਾਉਣੀ ਚਾਹੀਦੀ। ਆਰਾਮ ਨਾਲ ਚੱਲੀਆਂ ਚਾਹੀਦੀ ਆ।
ਹਾਂਜੀ ਸਹੀ ਗੱਲ ਆ। ਅੱਜ- ਕੱਲ ਦੇ ਬੱਚੇ ਨੂੰ ਨੇਹਰੀਆ ਆਈਆ ਹੋਈਆਂ। ਜਲਦੀ ਪਹੁੰਚ ਜਾਈਏ ਫਟਾਫਟਾਫਟ-ਫਟਾਫਟ। ਹਨਾ ਜੀ।
ਇਹ ਨੀ ਪਤਾ। ਇੱਕ ਵਾਰੀ ਚੋਟ ਲੱਗ ਗਈ ਦੁਬਾਰਾ ਠੀਕ ਨੀ ਹੁੰਦੀ ਨਾ।
ਅ ਬੱਚੇ ਨੂੰ ਅੱਜ ਕੱਲ ਅੱਜ ਕੱਲ੍ਹ ਬੱਚੇ ਨੂੰ ਆਪਣੀ ਕੋਈ ਪੜ੍ਹਾਈ-ਪੜ੍ਹਾਈ ਕਰਵਾਓ ਜ਼ਰੂਰ ਕਰਵਾਓ। ਜਾਂ ਕਿ ਨਾਲ ਦੇ ਨਾਲ ਕਿਸ ਕਿਸੇ ਗੇਮ ਚ ਪਾਓ ਉਹਨੂੰ। ਤਦ ਵਧੀਆ ਹੈਗਾ। ਉਹਦਾ ਫੋਕਸ ਵਧੀਆ ਹੋਵੇਗਾ।
ਸ ਵਗੈਰਾ ਰਖਣਾ ਚਾਹੀਦਾ ਬੱਚੇ ਨੂੰ ਲੱਗਿਆ ਰਿਹਾ ਬੱਚਾ ਬਸ।
ਹਾਂਜੀ ਗੇਮ ਵੀ ਵਧੀਆ ਹੋਈਗੀ ਢੰਗ ਨਾਲ ਪੜੇਗਾ ਅੱਜ - ਕੱਲ੍ਹ।
ਹਮ ਹੈਗੇ ਨੇ ਕਈ ਬੱਚੇ ਜਿਹੜੇ ਬਹੁਤ ਬਹੁਤ ਵਧੀਆ ਨੇ ਜਿਹੜੇ ਕਹਿਣਾ ਮੰਨਣ ਮਾਂ- ਪਿਉ ਦਾ ਉਹ ਬਹੁਤ ਵਧੀਆ। ਪੜ੍ਹਦੇ ਨੇ ਕੋਰਸ ਵੀ ਕਰਦੇ ਨੇ। ਨਾਲ -ਨਾਲ ਪੜ੍ਹਾਈ ਵੀ ਕਰਦੇ ਨੇ ਕੰਮ ਵੀ ਕਰਦੇ ਨੇ।
ਹਾਂਜੀ -ਹਾਂਜੀ ਅੱਜ - ਕੱਲ ਬੱਚਿਆਂ ਦਾ ਸਿਰਫ਼ ਧਿਆਨ ਫੋਨਾਂ ਦੇ ਵਿੱਚ ਗੇਮਾਂ ਖਲਵਾਲੋ। ਹੋਰ ਜੋ ਮਰਜ਼ੀ। ਸੋਸ਼ਲ ਮੀਡੀਆ ਚਲਵਾ ਲੋ। ਖ਼ਬਰਾਂ ਪਤਾ ਕਰ ਲਓ। ਹੋਰ ਕਿਸ਼ਤ ਪਰ ਪਤਾ ਲਾਓ ਨਾ ਜੀ। ਇੰਸਟਾਗ੍ਰਾਮ ਚਲਵਾਲੋ। ਸਨੈਪਚੈਟ ਪਾਵਾਲੋ, ਜਿੱਥੇ ਮਰਜ਼ੀ ਡਾਲ ਕੇ ਹਰ ਟਾਈਮ ਸਨੈਪਚੈਟ ਜ ਪਈ ਹੁੰਦੀ। ਜੀ। ਅੱਜ - ਕੱਲ ਦਾ ਯੂਥ ਬਸ ਇਹ ਹੀ ਚਾਹੁੰਦਾ। ਪਹਿਲੇ ਹੁੰਦੇ ਸੀ, ਸਵੇਰੇ ਉੱਠਦੇ ਪੰਜ ਵਾਰ ਨੇਮ ਹੁੰਦਾ ਸੀ। ਅੱਜ - ਕੱਲ੍ਹ ਦੇ ਬੱਚੇ ਉੱਠਦੇ ਹੀ ਬੜੀ ਲੇਟ-ਲੇਟ ਰਹੇ ਨਾ ਜੀ।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
ਜੀ ਅੱਜ ਕੱਲ ਬੱਚੇ ਵੇਖੇ ਹੋਣੇ । ਹਾਂਜੀ, ਅੱਜ ਕੱਲ੍ਹ ਦੇ ਬੱਚੇ ਉੱਠਦੇ ਬੜੀ ਲੇਟ ਹੈ ਨਾ, ਤੁਸੀਂ ਦੇਖਿਆ ਹੋਣਾ
ਹਮ
ਹਾਂਜੀ, ਅੱਜ ਕੱਲ ਦੇ ਬੱਚੇ ੳਠਦੇ ਬੜੀੇ ਲੇਟ ਨੇ, ਪੈਲੇ ਹੁੰਦੇ ਸੀ ਜਿਹੜੇ ਸਵੇਰੇ ਉੱਠਦੇ ਹੀ ਪੰਜ ਵਜੇ ਸੈਰ ਕਰਨ ਚੱਲੇ ਜਾਂਦੇ ਸੀ
ਹਮ ਹੁਣ ਜਿਹੜੇ ਬੱਚੇ ਮਿਹਨਤ ਆਲੇ ਹੋਣ, ਜਿੰਦਾਂ ਕਿ ਜਿੱਦਾਂ ਕਿ ਜਿ ਕਹਿੰਦੇ ਨੇ ਕਈ ਬੱਚੇ ਵੀ ਅਸੀਂ ਫੋਜ ਚ ਜਾਣਾ, ਉਹ ਸਵੇਰੇ ਉੱਠ ਕੇ ਦੌੜ ਲਾਣ ਜਾਂਦੇ ਨੇ
ਸਕੂਲ ਜਾਣਾ ਹੋਏ ਸਕੂਲ ਜਾਣਾ ਹੋਏ ਸੱਤ ਵਜੇ ਸਕੂਲ ਹੋਦਾ ਏ ਛੇ ਚਾਲੀ ਤੇ ਉੱਠਦੇ ਨੇ, ਨਾਲ ਮੂੰਹਹਥ ਧੋਕੇ ਨਾਲ ਤਯਾਰ, ਪਹਿਲੇ ਬੰਦੇ ਸੀ ਪੰਜ ਵਜੇ ਉੱਠਦੇ ਸੀ ਸੈਰ ਵਧੀਆ ਸੀ, ਬੜਾ ਪਾਠ ਪੂਜਾ ਕਰਦੇ ਸੀ ਗੁਰਦੁਆਾਰੇਰੇ ਜਾਂਦੇ ਸੀ ਫਿਰ ਜਾਂਦੇ ਸੀ ਕਿ ਸਕੂਲ ਵਗੈਰਾ ਹਨਾ ਪਹਿਲੇ ਪੜ੍ਹਾਈ ਦੀ ਥੋੜ੍ਹੀ ਵੈਲਊ ਨਹੀਂ ਹੈਗੀ ਸੀ, ਹੁਣ ਪੜ੍ਹਾਈ ਦੀ ਵੈਲਊ ਜ਼ਿਆਦਾ ਹੋ ਗਈ ਹੈ ਹਰ ਜਗ੍ਹਾ
ਸਮੇਂ ਦੀ ਵੈਲਯੁ ਨਹੀ ਹੈਗੀ ਬਸ ਬੱਚਿਆਂ ਨੂੰ
ਹਾਂਜੀ ਅੱਜ ਕੱਲ੍ਹ, ਪਹਿਲੇ ਵੈਲਿਊ ਨਹੀਂ ਸੀ ਨਾ ਹੁਣ ਪੜ੍ਹਾਈ ਦੀ ਵੈਲਊ ਹਰ ਜਗ੍ਹਾ ਪੜ੍ਹਾਈ ਚਾਹੀਦੀ ਹੈ ਹਰ ਜਗ੍ਹਾ ਜਿੱਥੇ ਮਰਜ਼ੀ ਚਲੇ ਜਾਓ ਕੋਈ ਨੀ ਨੋਕਰੀ ਲੈਣੀ ਤੁਸੀਂ, ਪੜਾਈ ਦੀ ਵੈਲਿਊ ਥ ਥੋੜ੍ਹਾ ਬਹੁਤਾ ਬੰਦਾ ਪੜ੍ਹਿਆ ਹੋਣਾ ਚਾਹੀਦਾ ਬਾਰਰਵੀਂ ਤੱਕ ਤੇ ਪੜ੍ਹਨਾ ਚਾਹੀਦਾ, ਜਿਨਹੂ ਜਿਨੇ ਬਿਜ਼ਨਸ ਵੀ ਕਰਨਾ ਜਿਨ੍ਹਾਂ ਘਰ ਦਾ ਬਿਜ਼ਨਸ ਘਰ ਪਿਆ ਪੜ੍ਹਨਾਂ ਤਾਂ ਪੈਂਦਾ ਹੀ ਏ, ਕਈ ਬੰਦੇ ਪੜ੍ਹਾਈ ਕਰਕੇ ਬਾਹਰ ਚਲੇ ਜਾਂਦੇ ਨੇ ਬੱਚੇ, ਵੈਸੇ ਅੱਜ ਕੱਲ ਦੇ ਬੱਚੇ ਨੇ ਕਿਸੇ ਪੜ੍ਹਾਈ ਦਾ ਮਨ ਹੀ ਨ ਹੁੰਦਾ ਸਿੱਧਾਂ ਬਾਹਰ ਜਾਣ ਦੋ ਦੇਣਾ ਚ
ਬਾਹਰਾਂ ਪੜ੍ਹ ਲਓ ਅੱਗੇ ਕੋਰਸ ਬੰਦਾ ਕਰ ਲੈਂਦਾ ਕੋਈ ਵਧੀਆ ਜਿਹਾ, ਕੋਈ ਨੌਕਰੀ ਮਿਲ ਜੇ ਉਹੀ ਤਾਂ
ਪੈਸਾ ਪੈਸਾ, ਹਰ ਹਰ ਜਗ੍ਹਾ ਪੈਸਾ ਸਕਿੱਲ ਹੈਗਾ ਜ ਸਕਿੱਲ ਹੈਗੀ ਨਾ ਕੋਈ ਵੀ ਸਕਿੱਲ ਪੜ੍ਹਾਈ ਦੇ ਬਾਰੇ'ਚ ਸਾਨੂੰ ਕੋਈ ਵੀ ਲੈਗੁਏਜ ਆਂਦੀ, ਕੋਈ ਪ੍ਰੋਗਰਾਮ ਬਣਾਉਣਾ ਆਂਦਾ ਤੁਸੀਂ ਬਹੁਤ ਵਧੀਆ ਹੈਗੇ, ਹੈਨਾ ਜੀ ਅੱਜ ਕੱਲ੍ਹ ਤਾਂ ਬਹੁਤ ਮਾਹੌਲ ਵੀ ਬਹੁਤ ਖਰਾਬ ਹੋਇਆ ਦਾ, ਬਦਮਾਸ਼ੀ ਵੀ ਚੱਲਦੀ ਪਈ ਹੈ ਬੱਚੇ ਨਸ਼ੇ ਕਰਕੇ ਉਹਨੂੰ ਉੱਥੇ ਗੋਲੀ ਚਲਾ ਦਿੰਦੇ ਨੇ ਉਹਨੂੰ ਫੁਰੌਤੀ ਦੇ ਦੇਂਦੇ ਨੇ ਧਮਕੀ ਊਨੂੰ ਨਸ਼ਾ ਚੱਲਦਾ ਭਾਜੀ ਕ ਪੰਜ ਸੌ ਰੁਪਏ ਦੇ ਕੇ ਗੋਲੀਆਂ ਮਰਵਾ ਦੇਂਦੇ ਨੇ, ਕਿੱਤੇ ਵੀ ਹਾਂਜੀ ਜਿਥੇ ਮਰਜ਼ ਜੀ ਗੋਲੀ ਚਲਵਾ ਦਉ
ਹਾਂਜੀ, ਉਹ ਤੇ ਜਿਆਦਾ ਜਿਹਨਾਂ ਦੇ ਜਿਆਦਾ ਵਿਗੜੇ ਬੱਚੇ ਜਿਨਾ ਦੇ, ਇਹੀ ਕੁਛ ਇਹੀ ਕੁਛ ਹੀ ਕਰਦੇ ਨੇ ਬਸ ਉਹ
ਜਿਸ ਬਹੁਤ- ਬਹੁਤ ਮਾਹੌਲ ਬਹੁਤ ਖ਼ਰਾਬ ਹੋਇਆ ਵ
ਹਮ ਅੱਜ ਇੰਨਾ ਗੰਦਾ ਸਮਾਂ ਵੀ ਕਿਸੇ ਨੂੰ ਕੁਛ ਕਹਿ ਨਹੀਂ ਸਕਦਾ ਬੰਦਾ, ਇੰ ਨਕੇ ਨਿੱਕੇ ਬੱਚਿਆਂ ਨੂੰ ਗੁੱਸਾ ਭਰਿਆ ਲੜਨ ਲਗ ਜਾਂਦੇ ਨੇ ਬੱਚਿਆਂ ਨੂੰ ਸਮਝਾਉਣਾ ਜ਼ਰੂਰੀ ਹੁੰਦਾ
ਆਪਣਾ ਲੜਾਈ ਹੋਏ ਕੋਈ ਚੁੱਪ ਚਾਪ ਮਾਫ਼ੀ ਮੰਗ ਲਓ, ਕੋਈ ਨਹੀਂ ਮੈਂ ਮੈਂ ਛੋਟਾ ਹੋ ਜਾਵਾ ਕੋਈ ਦਿੱਕਤ ਨਹੀਂ, ਆਪਣੇ ਅੱਜ ਕੱਲ ਬੱਚਿਆਂ ਨੂੰ ਇਹ ਕੰਮ 'ਚ ਪਾਓ ਹੀ ਨਾ
ਲੜਾਈ ਨਾਲ ਤੇ ਚੋਟ ਹੀ ਲੱਗੇਗੀ
ਫਿਰ ਵਿਆਹ ਵੀ ਨਹੀਂ ਹੁੰਦੇ ਬਾਅਦ'ਚੋਂ ਫਿਰ ਬਦਨਾਮ ਹੁੰਦੇ ਅਲੱਗ ਵਿਆਵ ਨਹੀਂ ਹੁੰਦੇ ਹੋ, ਬਦਨਾਮ ਅਲੱਗ ਹੁੰਦੇ ਹੁੰਦੇ ਅਜ ਕਲ ਹਨਾ ਜੀ, ਆਪਣਾ ਢੰਗ ਨਾਲ ਰੋਬ ਣੇ ਵਧੀਆ ਸਟੈਂਡਡ ਬਣਾਓ ਆਪਣਾ ਪੜਾਈ ਵੱਲ ਧਿਆਨ ਦਓ ਹੈਨਾ ਜਿ ਪੜ੍ਹਾਈ ਕਰੋ, ਪੰਜਾਹ ਹਜ਼ਾਰ ਲੋਕੀ ਸੋਚਦੇ ਨੇ ਪੜ੍ਹਾ ਲਿਖਿਆ ਮੁੰਡਾ ਵਧੀਆ, ਪੜ
ਯਾਰੀ ਦੋਸਤੀ ਵੀ ਨਾ ਚੰਗੇ ਬੱਚਿਆਂ ਨਾਲ ਰੱਖੋ ਜਿਹੜੇ ਠੀਕ ਹੋਣ, ਅਵਾਰਾ ਬੱਚੇ ਨਾਲ ਲੋੜ ਨੀ ਲੋੜ ਨੀ ਬਣਾਨ ਦੀ ਯਾਰੀ ਦੋਸਤੀ
ਕਈਆਂ ਨੂੰ ਸ਼ੌਕ ਹੁੰਦਾ ਪੜ੍ਹਾਈ ਦਾ, ਪੜ੍ਹਾਈ ਪੜ੍ਹਣ ਦਾ ਨਾ ਕਈਆਂ ਨੂੰ ਬਹੁਤ ਜ਼ਿਆਦਾ ਸ਼ੌਕੁ ਹੁੰਦਾ ਮੈਂ ਪੜਾਂ ਯਾਰ ਇਹੋ ਮੀਡੇ ਕਲਾਸ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਸ਼ੌਂਕ ਹੈ ਬੱਚਿਆਂ ਨੂੰ ਸ਼ੌਕ ਹੁੰਦਾ ਉਹ ਪੜ੍ਹਦੇ ਹੀ ਪੜ੍ਹਦੇ ਜਿਨੂੰ ਉਹਨਾਂ ਨੂੰ ਪਤਾ ਮੇਰੇ ਪੳ ਪੈਸਾ ਨੀ ਹੈਗਾ। ਉਹ ਬੱਚੇ ਵਧੀਆ ਪੜ੍ਹਦੇ ਨੇ ਉਹ ਟੋਪਰ ਹੁੰਦੇ ਨੇ ਕਲਾਸ ਚ ਫਿਰ ਹੈਨਾ ਜੀ। ਉਹ ਕੁਛ ਬਣ ਵੀ ਜਾਂਦੇ ਨੇ ਹੈਨਾ ਜੀ।
ਹਮ ਬੱਚੇ ਇੱਕ ਜਿਹੜਾ ਬੰ ਜਿਹੜਾ ਬੱਚਾ ਪਹਿਲੀ ਵਾਰੀ ਪਰੀ ਹੋ ਗਿਆ ਨਾ ਵੀ ਹਾਂ ਵੀ ਅਸੀਂ ਫਸਟ ਨੰਬਰ ਤੇ ਆਨਾ ਉਹ ਕਿੱਥੇ ਨੀ ਜਾ ਸਕਦਾ ਹਰ-ਹਰ ਕਲਾਸ ਚ ਵਧੀਆ ਨੰਬਰ ਲੈ ਕੇ ਆਦਾ। ਜਿੜੇ ਬੱਚਿਆਂ ਨੂੰ ਪੜ੍ਹਨਾ ਨੀ ਨਾ ਉਹਦੇ ਨੰਬਰ ਕਿੱਥੇ ਆਨੇ ਨੇ।
ਜਿਹਨੂੰ ਘਰ ਦਾ ਡਰ ਹੋਵੇ ਨਾ ਉਹ ਫਿਰ ਆਪਣੇ ਜਿਹਨੂੰ ਕਰਦਾ ਦਾ ਪਤਾ ਹੋਏ ਕੀ ਕਰਦਾ ਕੀ ਮਾਹੌਲ ਚ ਆਨਾ ਆਪਣੇ ਹਿਸਾਬ ਨਾਲ ਹੀ ਰਹਿੰਦਾ ਹੈ ਨਾ ਜੀ।
ਹੁ-ਹੁ
ਹਨਾ ਜੀ ਅੱਜ ਕੱਲ ਮਲ ਮਾਹਲ ਬਹੁਤ ਖਰਾਬ ਹੋਇਆ ਤੁਸੀ ਵੇਖੀਆ ਹੋਣਾ ਇਨ੍ਹਾਂ ਮੋਲ ਖਰਾਬ ਹੋਇ ਵ ਕਹਿੰਦੀ ਹਦ ਨੀ ਹਨਾ ਜੀ। ਹੁਣ ਬੱਚੇ ਪੜ੍ਹਾਈ ਵਲ ਓ ਵਧੀਆ, ਵਧੀਆ ਐਜੂਕੇਸ਼ਨ ਕਰਵਾਓ ਹਨਾ ਜੀ ਵਧੀਆ ਡਿ ਫੇਰ ਨੌਕਰੀ ਮਿਲੇ ਵਦੀਆ ਜੀ ਹਨਾ ਬਈ, ਅੱਜ - ਕੱਲ ਦੇ ਬੱਚੇ ਤੇ ਮੁਸ਼ਕਿਲ ਈ ਐ।
ਫੇਰ ਵੀ ਬੱਚਿਆਂ ਨੂੰ ਡਰਾਉਣਾ ਚਾਹੀਦਾ ਸਮਝਾਉਣਾ ਚਾਹੀਦਾ ਬੱਚੇ ਨੂੰ। ਬੱਚਿਆਂ ਨੂੰ ਡਰ ਹੀ ਨੀ ਹੈਗਾ ਜੋ ਮਰਜ਼ੀ ਕਰਨ ਬਸ ਉਹਨੂੰ ਪਤਾ ਮਾਂ ਪਿਓ ਨੇ ਪਿੱਛੇ-ਪਿੱਛੇ ਤੇ ਆਣਾ ਨੀ ਸਾਡੇ।
ਹਮ ਅੱਜ ਕੱਲ੍ਹ ਬੱਚੇ ਨੂੰ ਨੌਕਰੀ ਬੜੀ ਮੁਸ਼ਕਿਲ ਮਿਲਦੀ ਹੈ ਤੁਸੀ ਇਹੀ ਹਾਲ ਹੈ ਅੱਜ ਕੱਲ ਬੱਚੇ ਪੰਜ ਪੰਜ ਸਾਲ ਪੜ੍ਹਾਈ ਕਰ ਕਰਕੇ, ਕਰ ਕਰਕੇ ਪਾਗਲ ਹੋ ਦੇ ਨੇ ਕਈਆਂ ਨੂੰ ਅੱਲ ਸਰਕਾਰੀ ਨੌਕਰੀ ਚਾਹੁੰਦੇ ਨੇ ਉਹ ਵੀ ਇੱਕ-ਇੱਕ ਨੰਬਰਾਂ ਤੋਂ ਰਹਿ ਜਾਂਦੇ ਨੇ ਮੇਰੇ ਹਿਸਾਬ ਨਾਲ ਹਨਾ ਜੀ।
ਜਿੰਨੇ ਪੜੇ ਲਿਖੇ ਉਹਨਾਂ ਵਾਸਤੇ ਨੌਕਰੀਆ ਨੀ ਹੈਗੀ ਅੱਜ ਦੇ ਟੈਮ ਵਿੱਚ ਨਾ।
ਹਾਂਜੀ ਸਹੀ ਗੱਲ ਹੈ ਆਪਣਾ ਪੜ੍ਹਾਈ ਵੱਲ ਧਿਆਨ ਦਵੋ ਅੱਜ ਕੱਲ ਬੱਚੇ ਇਹੋ ਜਿਹੇ ਧਿਆਨ ਨੀ ਹੈ ਫੋਨਾਂ ਨੂੰ ਬਲਾਉ ਫੋਨ ਚਲਾਵਾ ਜਿੰਨਾ ਮਰਜ਼ੀ ਜਨੀ ਮਰਜ਼ੀ ਦੇ ਰਾਤੀ। ਅੱਖਾ ਫੇਰ ਅੱਖਾ ਖਰਾਬ ਹੁੰਦੀਆ ਜਾਂਦੀਆ ਅੱਖਾ ਦਰਦ ਹੁੰਦੀਆਂ ਫਿਰ, ਫਿਰ ਬਿਮਾਰੀਆਂ ਲੱਗ ਜਾਂਦੀਆ ਹਨਾ ਜੀ। ਜ਼ਿਆਦਾ ਫੋਨ ਨਹੀ ਚਲਾਣਾ ਚਾਹੀਦਾ ਸਾਨੂੰ ਹਨਾ ਮੀਡੀਅਮ ਚਲਾਓ ਜਿੰਨਾ ਰਾਤੀ ਤੇ ਫੋਨ ਚਲਾਓ ਹੀ ਨਾ ਹਦੇਰੇ ਚ ਫੋਨ ਤੇ ਕਦੇ ਚਲਾਓ ਹੀ ਨਾ ਹੰਦੇਰੇ ਚ। ਅਜ ਕਲ ਬੱਚੇ ਅੰਧੇਰੇ ਚ ਫੋਨ ਚਲਾਨ ਲੱਗ ਜਾਂਦੇ ਨੇ। ਅੱਜ ਕੱਲ੍ਹ ਦਾ ਯੂਥ ਬਹੁਤ ਖਰਾਬ ਹੋ ਗਿਆ ਸਾਡਾ ਯੂਥ ਅੱਜ ਕੱਲ ਦਾ ਨਸ਼ੇ ਚ ਲੱਗਿਆ ਫੋਨਾ ਤੇ ਬਹੁਤ ਜ਼ਿਆ ਲਗਿਆ ਦਾ ਹੈ ਨਾ ਜੀ ਆਉਣ ਵਾਲ ਟਾਈਮ ਬਹੁਤ ਹੀ ਹਾਂ ਆਪਣਾ ਹਨਾ ਜੀ ਆਪਣਾ ਸਹੀ ਢੰਗ ਨਾਲ ਰਵੋ। ਆਪਣਾ ਫਿਊਚਰ ਆਪਣੀ ਸਿਹ ਦਾ ਧਿਆਨ ਰੱਖੋ ਸਕ ਸਿਹਤ ਦਾ ਧਿਆਨ ਹੁੰਦਾ ਨਸ਼ੇ ਕਰਕੇ ਡਿੱਗੇ ਹੁੰਦੇ ਨੇ ਆਪਣੀ ਜਿਮ ਜੂਮ ਜਾਓ ਆਪਣੀ ਬੋਡੀ ਫਿਟ ਰੱਖੋ ਬੱਚਿਆਂ ਦੀ। ਬੱਚਿਆਂ ਦੀ ਬੋਡੀ ਫਿਟ ਹੋਏਗੀ ਤਦੀ ਵਧੀਆ ਰਹੇਗੀ ਹਨਾ ਜੀ। ਅਜ ਕੱਲ ਦੇ ਬੱਚਿਆਂ ਨੂੰ ਗੋਡੇ ਦਰਦ ਹੋਣ ਲੱਗ ਜਾਂਦੇ ਨੇ ਹਨਾ ਜੀ ਸੁੱਕ ਲੱਕੜ ਲੱਕੜਾਂ ਡਾਂਗ ਲੱਤਾਂ ਹੁੰਦੀਆਂ ਨੇ। ਬਿਲਕੁਲ ਜੀ ਪਹਿੱਲੇ ਹੁੰਦੇ ਸੀ ਬੱਚੇ ਤਕੜੇ ਹੇਨਾ ਜੀ, ਉਹ ਖੁਰਾਕ ਹੁੰਦੀ ਸੀ ਪਹਿਲੇ ਬੋਹਤ। ਖੁਰਾਕਾਂ ਹੁੰਦੀਆਂ ਸੀ ਹਨਾ ਜੀ। ਹੁਣ ਤੇ ਖੁਰਾਕਾ ਵੀ ਕੁਛ ਨੀ ਹੈਗੀਆ ਪਹਿਲੇ ਅਜੇ ਸਭ ਕੁ ਨਿਕਲੀ ਆਉਣ ਲੱਗ ਗਿਆ ਪਹਿਲੇ ਆਦਾ ਸੀੇ ਅਸਲੀ। ਦੁੱਧ ਨਕਲੀ, ਪਨੀਰ ਸਭ ਕੁਝ ਨਕਲੀ ਆਉਣ ਲੱਗ ਗਿਆ ਹਨਾ ਜੀ ਚਣੇ ਖਾਂਦੇ ਸੀ ਪਹਿਲੇ ਹੁਣ ਉਹ ਵੀ ਨੀ ਖਾਂਦੇ ਬੱਚੇ ਉਹਨਾਂ ਨੂੰ ਦੁੱਧ ਪਿਲਾਦੋ ਕ ਕਹਿੰਦੇ ਨਹੀਂ-ਨਹੀਂ ਮੈਂ ਦੁੱਧ ਨੀ ਪੀਂਦਾ। ਹਨਾ ਜੀ, ਹਾਂਜੀ ਬੱਚੇ ਦੁੱਧ ਇ ਨੀ ਪੀਂਦੇ ਆਪਣੇ ਬੱਚਿਆਂ ਨੂੰ ਆਪਣਾ ਆਪਣੇ ਅੰਡਰ ਰੱਖੋ ਜਾਦਾ ਨਾ ਵਿਗਾੜੋ ਕਦੇ ਵੀ। ਉਹਨੂੰ ਨੂੰ ਸਮਝਾਓ ਜਾਦਾ ਦੂਰ ਚਲੇ ਜਾਦਾ ਦੂਰ ਨਾ ਭੇਜੋ ਕਦੀ ਵੀ। ਨਾਲੋਂ ਵਹੀਕਲ ਤੋਂ ਬਾਹਰ ਜਿ ਅਠਾਰਾਂ ਸਾਲ ਦੇ ਹੁੰਦੇ ਨਹੀਂ ਹੁੰਦੇ ਉਸ ਤੋਂ ਪਹਿਲੇ ਵਹੀਕਲ ਨਾ ਦੋ ਕੋਈ ਵੀ ਅੱਜ ਕੱਲ ਦੇ ਬੱ ਚੇ ਦੇ ਹੁੰਦੇ ਨੇ ਬਾਰਾਂ ਸਾਲ ਦੇ। ਐਕਟਵੇ ਚੱਕ ਕੇ ਚਲਾਉਣ ਲੱਗ ਜਾਂਦੇ ਨੇ ਤੁਸੀਂ ਵੇਖਿਆ ਹੋਣਾ ਮਾਂ ਪਿਓ ਨੇ ਪੂਰੀ ਛੂਟ ਦਿ
ਐ ਤੇ ਮਾਂ ਪਿਓ ਅਤੇ ਨਾ ਬੱਚਿਆਂ ਨੂੰ ਸਹੀ ਤਰ੍ਹਾਂ ਰੱਖੋ।
ਹਾਂਜੀ ਆਪਣੇ ਬੱਚਿਆਂ ਨੂੰ ਜ਼ਰੂਰ ਧਿਆਨ ਦਵੋ ਅੱਜ ਕੱਲ੍ਹ ਬੱਚਿਆਂ ਦਾ ਕੀ ਪਤਾ ਕਿੱਥੋਂ ਹੋ ਕੇ ਆਣ ਹਨਾ ਜੀ। ਪੈਰ ਪੂਰ ਲੱਗਦੇ ਨੀ ਐਵੇਂ ਚਲਾਉਣ ਲੱਗ ਜਾਂਦੇ ਨੇ ਪੁਲ ਆਪਣੇ ਡਰਾ ਚ ਰੱਖੋਗੇ ਤੇ ਬਚੋਗੇ ਨੀ, ਅੱਜ-ਕੱਲ੍ਹ ਬੱਚੇ ਬੜੀ ਜਲਦੀ ਵਿਗੜ ਜਾਂਦੇ ਨੇ। ਸੰਗਤ ਵਧੀਆ ਹੋਣੀ ਚਾਹੀਦੀ ਐ ਬੱਚਿਆਂ ਦੀ ਹੈਨਾ ਜੀ, ਸੰਗਤ ਵਧੀਆ ਹੋਏਗੀ ਬਿਲਕੁਲ ਸਹੀ ਹੋਏਗਾ ਬੱਚਾ। ਸੰਗਤ ਬੇਕਾਰ ਹੋਈ, ਤੇ ਬੱਚਾ ਵੀ ਬੇਕਾਰ ਹੀ ਹੁੰਦਾ ਫਿਰ। ਸੰਗਤ ਦਾ ਅਸਰ ਤੇ ਪੈਂਦਾ ਹੀ ਪੈਂਦਾ ਨਾ ਜੀ, ਬੱਚਿਆਂ ਦੇ ਉਪਰ। ਕੰਟਰੋਲ ਚ ਰੱਖੋ ਕਿ ਬਹੁਤ ਵਧੀਆ, ਨਹੀਂ ਤਾਂ ਬਹੁਤ ਬਾਦ ਚੋਂ ਬਹੁਤੀ ਵੱਡਾ ਹੋ ਗਿਆ ਬਹੁਤ ਕੰਮ ਖਰਾਬ ਕਰਦਾ, ਜਿਵੇੰ ਮੈਂ ਨਾ ਜ਼ਿੱਦਾਂ ਬਹੁਤ ਕਰਦਾ ਮੈਂ ਲੈਣਾ ਫੋਨ। ਅੱਜ-ਕੱਲ ਬੱਚੇ ਫੋਨ ਲੈਣ ਦੇ ਪਿੱਛੇ ਓਹ ਹਾਂਜੀ ਹਾਂ, ਓਹ ਕਹਿੰਦਾ ਮੈਂ ਮਰਜਾਂਗਾ ਨਈ ਓਹ ਕਹਿੰਦੇ ਨੇ ਹਾਂਜੀ, ਚਲੋ ਮੈ ਚੰਗਾ ਲੱਗਾ ਠੀਕ ਐ, ਤਾਡੇ ਨਾਲ ਗੱਲ ਕਰਕੇ ਠੀਕ ਐ ਜੀ।
ਠੀਕ ਐ, ਸਸ ਰੀ